ਸਸ ਰੀ ਕਾਲ ਜੀ।
ਕੀ ਹਾਲ ਚਾਲ ਤੁਹਾਡੇ
ਵਧੀਆ ਵਧੀਆ ਤੁਸੀਂ ਸੁਣਾਓ
ਮੈਂ ਵੀ ਵਧੀਆ ਰ ਘਰ ਪਰਿਵਾਰ ਸਭ ਵਧੀਆ ਨੇ
ਆ
ਹਾਂਜੀ ਹੋਰ ਕੀ ਕਰ ਰਹੇ ਸੀ
ਬਸ ਅਸੀਂ ਟਰੈਵਲ ਥੋੜਾ ਜਿਹਾ ਕਰਨਾ ਅਸੀਂ ਇਹਦੀ ਪੈਕਿੰਗ ਸ਼ੈਕਿੰਗ
ਅੱਛਾ ਜੀ ਘੁੰਮਣ ਜਾਣ ਤੇ ਅ
ਹਾਂਜੀ ਹਾਂਜੀ ਬਸ ਬੱਚਿਆਂ ਹਾਂਜੀ ਬਸ ਬੱਚਿਆਂ ਦੀ ਸਮਰ ਵੇਕੇਸ਼ਨ ਪਈ ਹੈ ਤੇ ਸੋਚਿਆ ਚਲੋ ਕਿਤੇ ਥੋੜਾ ਜਹਾ ਟਰੈਵਲ ਹੀ ਕਰ ਲਈਏ
ਉਹ ਤੇ ਹੈ ਹੀ ਬਿਲਕੁਲ ਜਰੂਰੀ ਹੈ ਟਰੈਵਲ ਬਿ ਨਾ ਤੇ ਬਹੁਤ ਜ਼ਰੂਰੀ ਹੈ ਮਤਲਬ ਕਹਿੰਦੇ ਨੇ ਕਿ ਜੇ ਜਿਵੇਂ ਤੇ ਖਾਣਾ ਜ਼ਰੂਰੀ ਹੈ ਨਾ ਸਾਨੂੰ ਢੇਡ ਵਾਸਤੇ ਉਹ ਵਧ ਟਰੈਵਲਿੰਗ ਕਰਨੀ ਵੀ ਬਹੁਤ ਜਰੂਰੀ ਹੈ ਦੇ ਨਾਲ ਨਾਲ ਕਾਫੀ ਚੀਜ਼ਾਂ ਮਾਇੰਡ ਕਹਿੰਦੇ ਨਾ ਕਿ ਲਾਈਨ ਚੇਂਜ ਹੋ ਜਾਂਦੀ
ਹਮ ਅਾਂ ਬੱਚਿਆਂ ਦੇ ਨਾਲ ਵੀ ਥੋੜਾ ਆਪਣੀ ਫੈਮਿਲੀ ਨਾਲ ਵੀ ਥੋੜਾ ਟਾਈਮ ਸਪੈਂਡ ਕਰਨ ਦਾ ਮੌਕਾ ਮਿਲ ਜਾਂਦਾ ਹੈ ਬੱਚੇ ਸਕੂਲ ਦੇ ਪਾਪਾ ਜਿਹੜੇ ਨੇ ਉਹ ਕੰਮ ਤੇ ਅਸੀਂ ਆਪਣੇ ਕਾਰ ਦੇ ਕੰਮਾਂ ਵਿਚ ਥੋੜਾ ਨਾ ਟਾਈਮ ਨੀ ਮਿਲਦਾ
ਸਾਨੂੰ ਤੇ ਸਾਰਾ ਦਿਨ ਕੰਮ ਕਰ ਉਹਥ ਹੈ ਬਿਲਕੁਲ ਸਾਰਾ ਦਿਨ ਆਮ ਕਰ ਕਰਕੇ ਅਸੀਂ ਵੀ ਅੱਕ ਗਏ ਨੀ ਸਵੇਰ ਦੇ ਉੱਠਦੇ ਹਾਂ ਤੇ ਅਹੀਓ ਸੇਮ ਰੁਟੀ ਪੀਨ ਰਹਿੰਦਾ ਹੈ ਤੇ ਮਤਲਬ ਇਓ ਹੋਣਾ ਚਾਹੀਦਾ ਕਿ ਟਰੈਵਲਿੰਗ ਦਾ ਇੱਕ ਹੋਣਾ ਚਾਹੀਦਾ ਕਿ ਹਰ ਮਹੀਨੇਨੀ ਕਹਿ ਲੋੋ ਤੁ ਕੁਛ ਸਮੇਂ ਬਾਅਦ ਟਰੈਵਲਿੰਗ ਜ਼ਰੂਰ ਹੋਣੀ ਚਾਹੀਦੇ ਨਾ ਬਾਹਰ ਦੀ ਜਿਵੇਂ, ਕਿੰਨੀ-ਕਿੰਨੀ ਚੀਜ਼ਾਂ ਹੋ ਗਈਆਂ ਤੋ, ਉਹ ਦੇਖਣ ਦਾ ਬੜਾ ਮਜ਼ਾ ਹੀ ਅਲੱਗ ਘੁੰਮਣ ਫਿਰਨ ਦਾ। ਤੇ
ਉਹੀਓ ਤਿਆਰੀ ਚੱਲਦੀ ਪੀ ਸੀ, ਇਹਨਾਂ ਦੇ ਫਰੈਂਡਸ ਹੈਗੇ ਸੀ ਕੁਛ, ਤੇ ਕੁਛ ਫਰੈਂਡ ਸਰਕਲ ਸੀ, ਕੁਛ ਬੱਚਿਆਂ ਦਾ ਸਰਕਲ ਸੀ, ਤੇ, ਮੈਂ ਕਿਹਾ, ਚਲੋ ਸ਼ਿਮਲੇ ਘੁੰਮ ਆਂਨੇ ਆ। ਕੁਛ ਗਰਮੀ ਵੀ ਜ਼ਿਆਦਾ ਪੈ ਰਹੀ ਹੈ, ਤੇ, ਹੈਲੋ! ਹੈਲੋ!